ਹਾਂਜੀ ਅਮਰਜੀਤ ਕੌਰ ਜੀ ਕੀ ਹਾਲ ਚਾਲ ਨੇ ਹਾਂਜੀ ਨਾਈਸ ਨੇੇਮ ਬੜਾ ਪਿਆਰਾ ਨਾਂ ਰੱਖਿਆ ਤੁਹਾਡਾ ਜਿੰਨੇ ਵੀ ਰੱਖਿਆ ਮੰਮੀ ਨੇ ਪਾਪਾ ਨੇ ਭੂਆ ਨ ਆ ਮਾਸੀ ਨੇ
ਨਾਮ ਮੇਰਾ ਯਾਦ ਹੋ ਗਿਆ।
ਅੱਛਾ ਠੀਕ ਆ ਹੋ ਹੋਰ ਸੁਣਾਓ ਹ
ਕ
ਹੋਰੇ ਹੋਰ ਘਰੇ ਸਭ ਕੀ ਕਰਦੇ ਆ
੍ਰੇੜ ਸਾਡੀ ਥੱਲੇ ਸ਼ੋਪ ਹੈ, ਆਪਣੀ ਇੱਧਰ ਸੂਰਜ ਪਰਿਵਾਰ ਚ ਤੇ
ਅੱਛਾ
ਆਸਟੋਪਾਂ ਦੀ
ਠੀਕ ਤੇ ਤੁਸੀਂ ਮਤਲਬ ਕੀ ਮੇਰੇ ਨਾਲ ਗੱਲਬਾਤ ਮਤਲਬ ਕਿ ਬਹੁਤ ਵਧੀਆ ਕਰਦੇ ਹੋ ਹੋ ਤੇ ਤੁਹਾਡੇ ਜਿਹੜੀ ਹੈਹ ਜੰਮੂ ਦੀ ਬੋਲੀ ਹੈ, ਇੱਥੇ ਕਿੱਥੇ ਜਾਇਆ ਕਰਦਾ ਕੀ ਕਰਿਆ ਕਰਦਾ ਏਦਾਂ ਬੋਲਦੇ ਆ ਨਾ
ਅਲੱਗ ਭਾਸ਼ਾ ਹੈ। ਪੁੰਛੀ ਭਾਸ਼ਾ ਹੈ ਕੁਛ ਡੋਗਰੀ ਹੈ ਕੁਛ ਪੁੰਛੀ ਹੈ ਉਹ ਮੈਨੂੰ ਨੀ ਆਉਂਦੀ ਹ ਸਮਝ ਲੈਂਦੀ ਹਾਂ ਕਿ ਕੌਣ ਬੰਦਾ ਕੀ ਕਹਿ ਰਿਹਾ ਪਰ ਬੋਲ ਨੀ ਪਾਉਂਦੀ
ਅੱਛਾ, ਅੱਛਾ ਮੇਰੀ ਭੂਆ ਦੀ ਗੁਡੀਯੋ ਇੱਥੇ ਵਿਆਹੀਦੀ ਆ ਨਾ ਜੰਮੂ ਤੇ ਉਹ ਮਤਲਬ ਕਿ ਇੱਥੇ ਆਉਂਦੀ ਨਾ ਉਹ ਅਹ ਕੀ ਕਰਿਆ ਕਰਦਾ ਕਿੱਥੇ ਜਾਇਆ ਕਰਦਾ ਏਦਾਂ ਥੋੜ੍ਹੀ ਕਰਿਆ ਕਰ ਪਤਾੁਣ ਕਿੱਦਾਂ ਨਾਲ ਹਦੇ ਤੇਰੀ ਹੀ ਹੋਲੀ ਦੇ ਹੈ ਨਾ ਰੰਜਨ
ਸਮਝ ਜਾਂਦੀ ਹਾਂ ਭਈ ਕੀ ਕਹਿ ਅਰੇ ਅਗਲਾ
ਮੈਨ ਤੇ ਬਈ ਆ ਆਪਣੀ ਆ ਮਾਂ ਬੋਲੀ ਵਧੀਆ ਲੱਗਦੀ ਹੈ ਪੰਜਾਬੀ ਭਾਸ਼ਾ
ਹਾਂਜੀ ਤੇ ਹਿੰਦੀ ਜ਼ਿਆਦਾ ਬੋਲਦੇ ਆ ਏਥੇ ਤਾਂ ਹਿੰਦੀ ਜ਼ਿਆਦਾ ਬੋਲਦੇ ਆ ਜਿਵੇਂ ਮਤਲਬ ਕਿ ਫੈਮਲੀ ਪੰਜਾਬੀ ਫੈਮਿਲੀ ਹੈ ਨਾ ਕੋਈ
ਹੂ ਹੂ ਹੂ
ਘਰ ਛੋਟਾ ਬੱਚਾ ਤੇ ਉਹਨੂੰ ਹਿੰਦੀ ਸਿਖਾਉਂਦੀ ਹੈ
ਅੱਛਾ
ਘਰ ਬਿਲਕੁਲ ਹਿੰਦੀ ਬੋਲਦੇ ਫੇਰ ਮੈਂ ਜਾਵਾਂ ਤੇ ਮੈਂ ਉੱਧਰੋਂ ਮੈਂ ਮਨਾ ਕਰਦੀ ਮੈਂ ਘਰ ਤੇ ਪੰਜਾਬੀ ਬੋਲ ਲੋ ਕਮ ਸੇ ਕਮ ਸਕੂਲ ਵੀ ਹਿੰਦੀ ਬੱਚਾ ਬੋਲਦਾ ਬੜਾ ਹੈ
ਹਾਂ ਨਹੀਂ ਹੁਣ ਅੱਜ ਕੱਲ੍ਹ ਨਾ ਮਤਲਬ ਕੀ ਹੈ ਸਿੱਖਾਂ ਦੇ ਬੱਚੇ ਜ਼ਿਆਦਾਤਰ ਨਾ ਇਹੀ ਹਿੰਦੀ ਯੂਜ਼ ਕਰਨ ਲੱਗ ਗਏ ਆ ਮੈਂ ਬੜੇ ਜਣੇ ਵੇਖੇ ਆ ਆਪਣੇ ਜਗਾਦਰੀ ਚ ਵੀ ਹੈਗੇ ਆ ਹਜੇ ਕੀ ਉਹਨਾਂ ਦੇ ਉਹਨਾਂ ਦੇ ਮਾਂ ਨਹੀਂ ਨਹੀਂ ਉਹਨਾਂ ਦੇ ਮਾਂ ਪਿਉ ਮਤਲਬ ਕਿ ਪੰਜਾਬੀ ਬੋਲਦੇ ਤੇ ਬੱਚਾ ਮਤਲਬ ਕਿ ਜਿਵੇਂ ਸਕੂਲ ਜੋ ਸਿੱਖਦਾ ਪਿਆ ਨਾ ਉਦਾ ਹੀ ਹਿੰਦੀ ਫੇਰ ਬੋਲਣ ਲੱਗ ਜਾਂਦਾ ਤੇ ਉਹਨੂੰ ਵੇਖ ਵੇਖ ਕੇ ਫੇਰ ਮਾਂ ਪਿਓ ਵੀ ਹਿੰਦੀ ਸਟਾਟ ਹੋ ਜਾਂਦੇ ਹੈ।
ਨਹੀਂ ਹੁਣ ਐਸਾ ਨਹੀਂ ਹੈ ਮੇਰੀ ਛੋਟੀ ਗੁੜੀਆ ਨਰਸਰੀ ਕਲਾਸ ਐ ਜਾਂਦੀ ਹੈ ਪਰ ਉਹ ਸਕੂਲੇ ਹਿੰਦੀ ਬੋਲਦੀ ਅ ਘਰ ਪੰਜਾਬੀ ਬੋਲਦੀ ਐ,
ਠੀਕ ਨਹੀਂ ਇੱਥੇ ਮੈਂ ਕਹੀਂ ਵੈਖੇ ਆ ਬੱਚੇ, ਇਹ ਹੁਣ ਇਹ ਹੁਣ ਜਿਹਦੀ ਮੈਂ ਗੱਲ ਨੀ ਕਰ ਕਈ ਮਨਦੀਪ ਇਹਨਾਂ ਦੇ ਘਰ ਦੇ ਬੱਚੇ ਕਈ ਹਿੰਦੀ ਬੋਲਦੇ ਨੇ, ਉਹ ਗੁੜੀਆ ਹੈਗੀ ਐ ਉਹ ਹਾਂ ਗੁੜੀਆ ਐ ਹੈਗੀ ਉਹ ਹਿੰਦੀ ਬੋਲਦੀ ਹੈ, ਛੋਟੀ ਵਿੱਚ ਪੰਜਾਬੀ ਸਟਾਰਟ ਹੋ ਜਾਂਦੀ ਹੈ ਵਿੱਚ ਹਿੰਦੀ ਬੋਲਣਾ ਸਟਾਰਟ ਹੋ ਜਾਂਦੀ ਹੈ।
ਨਹੀਂ ਨਹੀਂ ਸਾਡੇ ਇਧਰ ਸਾਰੇ ਮੈਂ ਤਾਂ ਖੈਰ ਆਪਣੇ ਘਰ ਪੰਜਾਬੀ ਬੋਲਦੀ ਆ,
ਠੀਕ ਮੈਂ ਮੈਂ ਹੁਣ ਹੂੰ, ਹਾਂਜੀ ਨਈ ਬੋਲੋ,
ਸਾਡੇ ਇੱਧਰ ਵੀ ਪੰਜਾਬੀ ਹਿੰਦੀ ਬੋਲਦੇ ਆ ਪਰ ਮੈ ਮਨਾ ਕਰ ਦੀਨੀ ਆ ਮੈਂ ਕਹਿੰਦੀ ਇਹਨਾਂ ਨਾਲ ਹਿੰਦੀ ਨਾ ਬੋਲੋ ਇਹਨਾਂ ਨਾਲ ਪੰਜਾਬੀ ਬੋਲੋ ਬਾਕੀ ਆਪਾਂ ਨੂੰ ਜੋ ਮਰਜ਼ੀ ਬੋਲੋ।
ਠੀਕ ਹੈ, ਹੁਣ ਮੈਂ ਆਪਣਾ ਹੁਣ ਮੈਂ ਆਪਣਾ ਜ ਦਾਂ ਪੰਜਾਬ ਜਾਂਨਾ ਨਾ ਜਿਵੇਂ ਬਟਾਲੇ ਚਲ ਗਿਆ ਅੰਬਰ ਚੱਲ ਗਿਆ ਮਤਲਬ ਕਿ ਮੇਰੀ ਬੋਲੀ ਨਾ ਮੇਰੀ, ਬੋਲੀ ਸੇਮ ਉਹਨਾਂ ਵਰਗੀ ਹੋ ਜਾਂਦੀ ਕੋਈ ਕਹਿ ਨੀ ਸਕਦਾ ਕਿ ਮੈਂ ਹਰਿਆਣੇ ਤੋਂ ਆਇਆ ਵਾ, ਸੇਮ ਮਤਲਬ ਕਿ ਉਦਾਂ ਹੀ ਹਾਂ ਸੇਮ ਉਦਾਂ ਹੀ ਮ ਮੇਰੀ ਟੋਨ ਉਹਨਾਂ ਨਾਲ, ਮੈਚ ਹੁੰਦੀ ਹੈ ਬਿਲਕੁਲ ਤੇ ਉਹ, ਕਹਿੰਦੇ ਹਾਂ ਕਹਿੰਦੇ ਏਦਾਂ ਲਗਦਾਂ ਹੈ ਜਿਵੇਂ, ਤੁਸੀਂ ਸਾਡੇ ਇੱਥੇ ਦੇ ਹੀ ਰਹਿਣ ਆਲੇ,
ਪੰਜਾਬੀ ਅ ਉਧਰ ਥੜੀ-ਥੋੜੀ ਅਲਗ ਹੈ ਅਲਗ ਭਾਸ਼ਾ
ਹਾਂ ਬਟਾਲੇ ਨਾ ਜਿਹੜੇ, ਤਾਲੇ ਦੇ ਹੈਗੇ ਨਾ ਉਹ ਨਾ ਮਤਲਬ ਗੱਲਬਾਤ ਕਰਦੇ ਪਿੱਛੇ ਨਾ ਬੱਬਾ ਲਾਦੇ ਆ ਵਾਹ ਲਾਦੇ ਆ। ਕਿੱਥੇ ਜਾਣ ਡਿਆ ਵਾ ਏਦਾਂ ਤੇ ਜਿਹੜੇ ਜੰਡਿਆਲੀਏ ਨੇ ਉਹ ਬੋਲਦੇ ਆ ਕਿ ਕਿੱਥੇ ਜਾਣ ਦਏ, ਕਿੱਥੇ ਜਾਣ ਦਏ ਜੇ ਉਹ ਜੱਜਾ ਲਾਦੇ ਆ ਉਹ ਬੱਬਾ ਲਾਦੇ ਆ। ਤੇ ਹੁਣ ਮੈਂ ਜੰਡਿਆਲੇ ਜਾਂਨਾ ਨਾ ਤੇ ਮੈਂ ਮਾਸੀ ਦਾ ਮੁੰਡਾ ਜਿੱਦਾਂ ਬੋਲਦਾ ਉਦਾਂ ਹੀ ਉਹਦੇ ਨਾਲ ਫਿਰ ਗੱਲਬਾਤ ਕਰੀ ਦੀ ਹੈ, ਮਤਲਬ ਕਿ ਅਹ ਕੋਈ ਕਹਿ ਨੀ ਸਕਦਾ ਕਿ ਮੈਂ ਇੱਥੇ ਜੰਡਿਆਲੇ ਦਾ ਰਹਿਣ ਆਲਾ ਨੀ ਹੈਗਾ। ਤੇ ਮੇਰਾ ਜ਼ਿਆਤਰ ਹਾਂ ਮੇਰਾ ਜਿਆਦਾ ਧਰ ਵੈਸੇ ਵਾਹ ਨਾ ਇੱਧਰ ਪੰਜਾਬ ਨਾਲ ਹੀ ਪਿਆ ਵਾ ਕਿਉਂ ਮੇਰੀ ਮਾਂ ਸੀ ਇੱਧਰ ਜੰਡਿਆਲੇ ਰਹਿੰਦੀ ਸੀ, ਤੇ ਉੱਧਰ ਬਟਾਲੇ ਮੇਰੀ ਮਾਸੀ ਰਹਿੰਦੀ ਸੀ। ਤੇ ਅੰਮ੍ਰਿਤਸਰ ਮੈਂ ਵੈਸੇ ਜਾਂਦਾ ਰਹਿੰਦਾ ਸੀ ਮਤਲ ਮਤਲਬ ਕਿ ਫੇਰ ਉਦਾਂ ਹੀ ਮਤਲਬ ਕਿ ਉਹਨਾਂ ਦੇ ਵਰਗੀ ਬੋਲੀ ਮੈਨੂੰ ਆ ਗਈ ਥੋੜ੍ਹੀ ਬਹੁਤ ਮੈਂ ਬੋਲ ਲੈਂਦਾ ਵਾ, ਥੋੜ੍ਹੀ ਬਹੁਤ ਕੀ ਮਤਲਬ ਕਿ ਸਾਰੀ ਤਕਰੀਬਨ, ਜਿੱਦਾਂ ਉਹ ਬੋਲਦੇ ਉੱਦਾਂ ਬੋਲ ਲਈ ਦਾ ਭਾਵੇਂ ਫਾਸਟ ਬੁਵਾ ਲੋ ਪੰਜਾਬੀ ਤੇ ਭਾਵੇਂ ਸਲੋਅ ਬੁਵਾ ਲੋ ਮੇਰੇ ਕੋਲੋਂ। ਹੁਣ ਮੈਂ ਇਥੇ ਮਤਲਬ ਆਪਣੇ ਹੁਨ ਵੇ ਇੱਥੇ ਆਪਣੇ ਘਰੇ ਮਤਲਬ ਕਿ ਜਿਵੇਂ ਗੱਲਬਾਤ ਕਰਦਾ ਨਾ ਤੇ ਮੇਰੇ ਵੱਡੇ ਵੀਰ ਜੀ ਹੈਗੇ ਉਹ ਕਹਿੰਦੇ ਉਹ ਯਾਰ ਆਪਣੀ ਜਿਹੜੀ ਤੇਰੀ ਬੋਲੀ ਨਾ ਓਦਾਂ ਗੱਲ ਕਰਿਆ ਯਾਰ ਮੇਰੇ ਨਾਲ। ਉਹ ਮੈਂ ਕਿਹਾ ਮੈ ਥੋੜੀ ਹੋ ਹੀ ਜਾਂਦੀ ਆ ਨਾ। ਬੰਦਾ ਹ ਮਹੀਨੇ ਮਹੀਨੇ ਜਾਣਾ, ਇੱਕ ਦੋ ਚੱਕਰ ਲੱਗ ਜਾਣੇ ਤੇ ਫਿਰ ਬੜਾ ਫ਼ਰਕ ਪੈਂਦਾ। ਤੇ ਜੰਡਿਆਲੇ ਮੈਂ ਜਾਂਦਾ ਸੀ ਮੇਰੇ ਮਹੀਨੇ ਦੇ ਮੇਰੇ ਖਿਆਲ ਚਾਰ ਕੇ ਚੱਕਰ ਲੱਗ ਜਾਂਦੇ ਸੀ ਚਾਰ-ਪੰਜ ਚੱਕਰ
ਨ ਵੀ ਸਿਆਰ ਹੈ ਜੰਡਿਆਲਾ ਸ਼ਹਿਰ ਨਿੱਕਾ ਜਿਹਾ ਹੀ ਹੈ ਨਾ।
ਹਾਂ ਨਿੱਕਾ ਬਸ ਇਹ ਸਰਾਂ ਆਉਂਦੀ, ਸਰਾਂ ਕੋਲ ਖਤਮ ਹੋ ਜਾਂਦਾ ਜੰਡਿਆਲਾ।
ਹਾਂ ਮੈਂ ਇੱਕ ਦੋ ਵਾਰੀ ਗਈ ਆ ਬਸ। ਜ਼ਿਆਦਾ ਨ ਦੋ ਇੱਕ ਵਾਰੀ ਗਈ ਸੀ ਨਾ ਅੰਬ ਤਾ ਮੈਂ ਜੰਡਿਆਲੇ ਹੋ ਕੇ ਆਈ ਸੀ।
ਹਮ ਹਮ ਹਮ ਜਿੰਡਿਆ ਜਿੰਡਿਆਲੇ ਵੀ ਰਹਿੰਦਾ
ਨਾਲੇ ਮੇਰੇ ਪਾਪਾ ਦੀ ਮਾਸੀ ਆ
ਪਾਪਾ ਦੀ ਮਾਸੀੀਆਂਛ ਟਿਆਰੇ ਮਹੱਲੇ ਰਹਿੰਦੀ ਹੋਣੀ ਆ ਫੇਮਸ ਟਿਆਰਾ ਮੁਹੱਲਾ ਉੱਥੇ ਉੱਥੇ ਉਹੀ ਫੀਮ ਸਾਰਾ
ਹਾਂਜੀ ਉਹ ਸਹੀ
ਹਮ ਹੋਰ ਸੁਣਾਓ ਮੇਰੀ ਸਿਸਟਰ ਵੀ ਉੱਥੇ ਮੇਰੀ ਸ ਕਿਥੇ ਡੰਡਿਆ ਦੇ ਪਏ ਹਨਾ
ਅੱਛਾ ਇੱਕ ਤੇ ਉੱਧਰ ਸਜਦੀ ਆ ਵੀ ਮਾਸੀ ਵੀ ਮਾਸੀ ਰਹਿੰਦੇ ਆ ਨਾ ਜਿੱਥ ਗਲੀ ਚ ਬਸ ਉਸ ਸਮਣੇ ਗਲੀ ਚ ਹਾਂ ਹਾਂ ਉਹ ਸ ਸਾਹਮਣੇ ਮੇਰੀ ਮਸ ਦਾ ਘਰ ਹੈ
ਅੱਛਾ ਬਿਲਕੁਲ ਸਾਹਮਣੇ ਹੀ
ਕੰਮਣੇ ਗਲੀ ਗਲੀ ਪੂਰੀ ਪਾਰ ਕਰਕੇ ਬੁੱਕੁਸਾਮਣੇ
ਠੀਕ, ਚਲੋ ਵਧੀਆ।
ਹਾਂਜੀ।
ਕੋਈ ਨਾ ਕੋਈ ਸ਼ਹਿਰ, ਹਰ ਕਿਸੇ ਦਾ ਰਿਸ਼ਤੇਦਾਰ, ਕੋਈ ਨਾ ਕੋਈ ਰਹਿੰਦਾ ਹੀ ਏ।
ਆਹ ਤੇ ਨਹੀਂ ਰਹਿੰਦਾ ਤੇ ਅੰਬਰਸਰ ਸਾਡਾ ਕੋਈ ਨੀ ਰਹਿੰਦਾ।
ਅੱਛਾ, ਅੰਬਰਸਰ ਨੀ ਰਹਿੰਦਾ ਕੋਈ। ਨਾ ਅੰਬਰਸਰ ਤੇ ਮੇਰਾ ਅੱਛਾ ਬਟਾਲੇ
ਹੂੰ, ਹੂੰ।
ਮੇਰੀ ਹੁਣ ਇੱਕ ਮਾਸੀ ਰਹਿੰਦੀ ਐ, ਦਿੱਲੀ ਰਹਿੰਦੀ, ਦਿੱਲੀ
ਦਿੱਲੀ ਮੇਰੀ ਭੈਣ ਰਹਿੰਦੀ ਐ ਮਾਸੀ ਦੀ ਕੁੜੀ, ਉਹੀ ਹੈ ਵਿਸਾਖੀ ਦੀ ਵੱਡੀ ਕੁੜੀ ਦਿੱਲੀ ਵਿਹਾਈ ਦੀ ਐ।
ਅੱਛਾ, ਵੱਡੀ ਕੁੜੀ ਉੱਥੇ ਵਿਹਾਈ ਐ।
ਉੱਥੇ ਵਿਹਾਈ ਐ।
ਠੀਕ, ਕਿੰਨੇ ਬੱਚੇ ਹੈਗੇ ਉਹਦੇ ਤਿੰਨ?
ਦੋ ਕੁੜੀਆਂ ਇੱਕ ਮੁੰਡਾ, ਹਾਂਜੀ-ਹਾਂਜੀ, ਦੋ ਕੁੜੀਆਂ ਇੱਕ ਮੁੰਡਾ।
ਵਧੀਆ। ਤੇ ਉਹਦੇ ਨਾਲ ਗੱਲਬਾਤ ਹੁਣ ਠੀਕ ਐ।
ਨਹੀਂ ਮੇਰੀ ਕਿਸੇ ਨਾਲ ਗੱਲਬਾਤ ਨੀ ਹੁੰਦੀ ਐ।
ਨਹੀਂ ਉਹਨਾਂ ਦੀ ਮਾਸੀ ਕੁੜੀ ਨਾਲ ਕਿਸੇ ਨਾ ਨੀ ਹੁੰਦੀ।
ਨਹੀਂ-ਨਹੀਂ ਅਸੀਂ ਕਿਸੀ ਨਾਲ ਨੀ ਬੋਲਦੇ।
ਅੱਛਾ ਉਹ ਹੈ ਵੀ ਏਦਾਂ ਦਾ ਬੰਦਾ ਨਾ ਬਈ ਬਤਮੀਜ਼ ਐ ਥੋੜ੍ਹਾ, ਉਹਨੇ ਬਨਾ ਕੇ ਰੱਖੀ ਨੀ ਹੋਣੀ ਨਾ ਕਿਸੇ ਨਾਲ।
ਨਾ-ਨਾ, ਬਾਏ-ਬਾਏ। ਇਸ ਕਰਕੇ ਨਾ ਅਸੀਂ ਬੋਲਦੇ ਹਾਂ ਉਹਨਾਂ ਨਾਲ, ਨਾ ਉਹਨਾਂ ਦੇ ਸਾਲੇ ਵੀ ਨੀ ਬੋਲਦੇ ਮਤਲਬ ਮੇਰੇ ਮਾਮੇ ਵੀ ਨੀ ਬੋਲਦੇ ਉਹਨਾਂ ਨਾਲ। ਉਹਨਾਂ ਦਾ।
ਅੱਛਾ ਠੀਕ ਬਦਤਮੀਜ ਹੈਗਾ ਮੈਂ ਤੇ ਹੁਣ ਉੱਥੇ ਬੂੜੀਏ ਗੁਰਦੁਆਰੇ ਮਿਲਿਆ ਵਾ। ਪਰ ਆਇਆ ਨੀ ਗਾ ਮੇਰੇ ਕੋਲ ਸਾਹਮਨੇ ਖ ਖੜਾ ਰਿਹਾ, ਵੇਖਦਾ ਰਿਹਾ ਮੈਨੂੰ। ਮੈਂ ਵੀ ਨੀ ਬੁਲਾਇਆ, ਉਹਨੇ ਵੀ ਨੀ ਬੁਲਾਇਆ, ਮੈਂ ਕਿਹਾ ਜਾ ਐਸ਼ ਜਾਕੇ, ਮੈਂ ਬੜੇ ਤੁਰੇ ਫਿਰਦੇ ਤੇਰੇ ਵਰਗੇ।
ਆਹ ਸ਼ੇਖੀ ਬੜੀ ਮਾਰਦਾ ਨਾ।
ਬਹੁਤ ਜ਼ਿਆਦਾ ਅਪ ਆਪਣੀਆਂ ਹੀ ਚਲਾਉਂਦਾ ਮੈਂ ਕਿਹਾ ਚਲਾਈ ਜਾ, ਸਾਡੀ ਫੈਕਟਰੀ ਆਇਆ ਸੀ ਅਹ ਕੰਮ ਕਰਨ, ਮੇਨੂੰ ਕਹਿੰਦਾ ਅ ਆਹ ਮਸ਼ੀਨ ਵੇਚੋ, ਉਹ ਵੇਚੋ, ਆਹ ਵੇਚੋ, ਫਲਾਣਾ ਵੇਚੋ, ਢਿੰਗਣਾ ਵੇਚੋ, ਮੈਂ ਕਿਹਾ ਇਹ ਤੇਰਾ ਪਾਪਾ ਇੱਥੇ ਜਮਾ ਕਰਾ ਕੇ ਗਿ ਯਾ ਮੈਂ ਵੇਚਾਂ ਮੈਂ ਕਿਹਾ ਸਾਡੇ ਕੰਮ ਦੀਆਂ ਅਸੀਂ ਕਿਉਂ ਵੇਚੀਏ, ਸਗੋਂ ਮਹਾਰਾਜ ਜੀ ਅੱਗੇ ਅਰਦਾਸ ਕਰਨੇ ਆ ਸੱਚੇ ਪਾਤਸ਼ਾਹ ਹੋਰ ਦੇ ਮਸ਼ੀਨਾਂ। ਬੰਦਾ ਕਿਉਂ ਹੂੰ, ਬਈ ਬੰਦਾ ਕੰਮ ਵਧਾਂਨ ਦੀ ਕੋਸ਼ਿਸ਼ ਕਰਦਾ ਹੀ ਹੈ ਨਾ।
ਹਾਂਜੀ
ਘਟਾ ਰਿਹਾ ਸੀ ਇਹਨੂੰ ਵੀ ਵੇਚੋ ਇਹਨੂੰ ਵੀ ਵੇਚੋ।
ਹਾਂ-ਹਾਂ-ਹਾਂ ਏਦਾਂ ਮਤਲਬ ਲੈਕਚਰ ਦਿੰਦਾ ਸੀ ਮੈਨੂੰ ਮੈਂ ਫਿਰ ਸੁਨਾ ਤੀਆਂ। ਉਹ ਮੈਂ ਕਿਹਾ ਜਾ ਯਾਰ ਕੰਮ ਕਰ। ਜਾ ਕੇ ਆਪਨਾ ਮੈਂ ਕੰਮ ਕਰਨਾ ਹੁੰਦਾ ਹੈ ਨਾ ਇਹਦਾਂ ਸਾਡੇ ਕੋਲ ਆ ਨਾ। ਆਪਣਾ ਕੰਮ ਨਾਲ ਮਤਲਬ ਰੱਖ। ਕਿਆ ਕਰਦੇ ਸ਼ਾਮੀ ਆਪਣਾ ਜਾਇਆ ਕਰੋ ਘਰੇ ਸਮਾਨ ਸਮੂਨ ਲੈ ਕੇ ਆਪਣਾ ਜਿਹੜਾ ਲਿਆਂਦੇ ਓ। ਤੇ ਬਸ ਫਿਰ ਮੈਨੂੰ ਫਾਲਤੂ ਨੀ ਬੋਲਦਾ ਹੀ ਮੇਰੇ ਅੱਗੇ ਤੇ ਮੈਂ ਕੋਈ ਮਠਾਰ ਵਾਲੇ ਬਿਠਾ ਲਏ ਕੰਮ ਕਰਨਾ ਆਲੇ ਤੇ ਵੇਖ ਕੇ ਚੇੜ ਗਿਆ ਆਪੇ ਹੀ ਫਿਰ ਮੇਖ ਮੂਖ ਪਾੱਟ ਕੇ ਲੈ ਗਿਆ ਹੀ ਆਪਣੀ। ਮੈਂ ਕਿਹਾ ਜਾਓ ਏੱਦਾਂ ਹਾਲ ਹੁੰਦਾ।
ਨਾਮ ਖਰਾਬ ਕੀਤਾ ਹੈ ਏਕ ਰਵਾੜੀ ਵਾਲੇ ਵੀ ਸੀ। ਉਹਨਾ ਦਾ ਤੇ ਪੁਲਿਸ ਕੇਸ ਹੋ ਗਿਆ ਸੀਗਾ
ਆਹੋ ਆਹੋ ਹੁਣ ਉੱਥੇ ਹੀ ਲੱਗਾ ਜੇ ਕੰਮ।
ਨਹੀਂ ਰੇਵਾੜੀ ਵਾਲੇ ਕੋਲ ਨੀ ਹੈ ਉੱਥੇ ਪੁਲਿਸ ਕੇਸ ਕਰਕੇ ਆਇਆ ਪੁਲਿਸ ਕੇਸ ਹੋਇਆ ਦੈ ਓਹਦੇ ਤੇ।
ਆਹੋ ਤੇ ਉਹ ਸਾਡੇ ਘਰ ਦੇ ਬਿਲਕੁਲ ਮਤਲਬ ਅਗਲੀ ਗਲੀ ਚ ਉਹਨਾਂ ਦੀ ਫੈਕਟਰੀ ਹੈ ਨਾ। ਤੇ ਹੁਣ ਉੱਥੇ ਹੀ ਮਤਲਬ ਕਿ ਕੰਮ ਕਰਨ ਲੱਗ ਗਿਆ ਜਾ ਕੇ ਮੇ ਜਿਹੜੀ ਸਾਡੇ ਕੋਲ ਮੇਖ ਗੜੀ ਨਾ ਉੱਥੇ ਹੀ ਗਾੜ ਕੇ ਨਾ ਕੰਮ ਕਰਨ ਲੱਗ ਗਿਆ।
ਅੱਛ ਇੱਕ ਨੰ ਨੰਦਾ ਨੰਦਾ ਵੀ ਹੈਗਾ ਨੰਦਾ ਨੰਦਾ ਉਹਦੇ ਕੋਲ ਵੀ ਕੰਮ ਕਰਕੇ ਆ ਤੇ ਲੜਾਈ ਹੋਈ ਸੀ ਬੜੀ ਵੀ ਏ ਤੇਦੀ
ਅੱਛਾ ਨੰਦੇ ਨਾਲ ਹੈ
ਨੰਦ ਨਲ ਨੀ ਐ ਮਾਸਟਰ ਦੀ ਤੇ ਮੇਰੇ ਮਾਮਿਆਂ ਦੀ ਆਪਸ ਚ ਬੜੀ ਲੜਾਈ ਹੋਈ ਸੀ ਇੱਕ ਮੇਖ ਦੇ ਪਿੱਛੇ
ਅੱਛਾ
ਬੜੇ ਹਰ ਪਾਸੇ ਲੜ ਕੇ ਆਯਾ ਪੂਰੀ ਜਗਾਧਰੀ ਲੜਿਆ ਵੈ ਐ ਹ ਉਹ ਤਾਂ ਹੈ
ਬੜਾ ਬੇਕਾਰ ਹੈਗਾ ਜੇ
ਆਹੋ ਤੁਹਾਨੂੰ ਪਤਾ ਤੁਹਾਡੇ ਇੱਕੋ ਸ਼ਹਿਰ ਚ ਸੀ ਖਾਦਾ ਹੋ ਸਾਡੇ ਘਰ ਦੇ ਰੋਜ਼ ਲੜਾਈ ਹੁੰਦੀ ਸੀ
ਅੱਛਾ ਮੁਰਾਦਾਬਾਦ ਵੀ ਕਹਿੰਦਾ ਹੈ ਇਹਨੇ ਬੜਾ ਗੰਦ ਪਾਇਆ ਦਾ ਸੀ ਇਸ ਨੇ
ਕੜਾ ਬੜਾ ਤਾਂਹੀ ਤੇ ਜਗ੍ਹਾ ਛਡੇ
ਹੂ ਹੂ ਮੈਨੂੰ ਆਪਣੀ ਫੋਟੋਆਂ ਖਾਂਦਾ ਸੀ ਮੈਂ ਭਰਵਾਨੀ ਕੀਤੀ ਆ ਵੇਖ ਮੇਰੀਆਂ ਫੋਟੋਆਂ ਮੈਂ ਬੋੜੀ ਬਣਾਈ ਦੀ ਆਪਣਾ ਮੇਰਾ ਡੈਡੀ ਕਹਿੰਦਾ ਸੀ ਕਹਿੰਦਾ ਬੜਾ ਸ਼ਾਨਦਾਰ ਸ਼ਰੀਰ ਬਣਾਇਆ ਪੁੱਤਰ ਐਵੇਂ ਕਰਦਾ ਰਿਹਾ ਗੱਲ ਆਪਣੇ ਆਪ ਮਤਲਬ ਕੀ ਫੜੀਆਂ ਮਾਰ ਪੀ ਜਾਂਦਾ ਸੀ ਮੇਰੇ ਅੱਗੇ ਉਹਨਾਂ ਦਾ, ਮਾਰੀ ਜਾ ਮੇਰਾ ਹੀ ਜਾਂਦਾ
ਬੜੀਆਂ ਬੜੀਆਂ ਤੇ ਬਹੁਤ ਆਪ ਇਹਨੂੰ ਆਪਣੇ ਘਰ ਦਾ ਕੋਈ ਨੀ ਦਿਖਦਾ ਇਹਨੂੰ ਸਬ ਬਾਹਰ ਤੋਂ ਦਿਖਦੇ ਨੇ
ਹੂ ਹੂ ਹੂ ਹੂ ਮਤਲਬ ਹੀ ਨਾ ਆਪਣੇ ਆਪ ਨੂੰ ਬੜਾ ਆਪਣੇ ਆਪ ਨੂੰ ਨਾ ਬੜਾ ਔ ਸਿਆਣਾ ਸਮਝਦਾ ਹੈ ਕਿ ਮੇਰੇ ਵਰਗਾ ਕੋਈ ਹੈ ਨੀ ਮੈਂ ਬਈ ਮੈਂ ਹੀ ਹ ਬਸ ਸਭ ਕੁਛ
ਬੇਜ਼ਤੀ ਹੋ ਗਈ ਤੇ ਸਾਨੂੰ ਤੁਸੀ ਦਸਿਆਂ ਸੀ ਆਹੋ ਮੈਂ ਮੁਰਾਦਾਬਾਦ ਮੁਰਾਦਾਬਾਦ ਐਨੇ ਘੱਟ ਕਰਾਈ, ਇੱਥੇ ਆਕੇ ਜਿਆਦਾ ਕਰਾ ਦੀਆਂ ਨੇ।
ਹੂ ਸਹੀ ਗੱਲ ਆ।
ਹਵਾ, ਫਿਰ ਵੀ ਤੇ ਬਹੁਤ ਘੱਟ ਸੀ, ਜ ਰਾ ਤੇ ਮੁਸ਼ ਮੈਂ ਕਿਸੇ ਕੋ ਵੀ ਪੁਛਲੋ ਕਿਥੇ ਜਾਣਾ ਹੈ, ਵਿਸਾਖੀ ਤੇ ਘਰ, ਤੁਹਾਨੂੰ ਘਰ ਦੇ ਬਾਹਰ ਤੱਕ ਛੱਡ ਕੇ ਆਇਆ।
ਅੱਛਾ ਜੀ
ਤੂੰ ਮੈਨੂੰ ਪਵਨ ਦੇ ਘਰ ਨਹੀਂ ਦਸ ਸਕਦਾ
ਹੂ, ਰਿਕਾਰਡ ਇਹਨੇ ਇੱਥੇ ਵੀ ਖ਼ਰਾਬ ਕੀਤਾ ਤੇ, ਉੱਥੇ ਵੀ ਆਪਣਾ ਰਿਕਾਰਡ ਖ਼ਰਾਬ ਕਰਕੇ ਆਇਆ। ਇੱਥੇ ਹੁਣ ਕੋਈ ਹਾਂ ਹਾਂ ਇਹਦੀ ਕੁੜੀ ਨੇ ਵੀ
ਹਾਂ
ਅੱਛਾ ਜੀ ਲੱਗੀ ਹੋਈ।
ਪੀ ਏਦੀ ਕੁੜੀ ਨੇ ਵੀ ਕੋਰਟ ਖਰਾਬੀ, ਤਾਂ ਇਹ ਤਾਂਂ ਘਰ ਛੱਡ ਕੇ ਆਏ ਸੀ।
ਅੱਛਾ
ਇੱਥੇ ਵੀ ਰਿਕਾਰਡ ਖਰਾਬ ਇਹਦੀ ਕੁੜੀ ਕਰ ਰਹੀ ਏ, ਇੱਥੋਂ ਵੀ ਖਾਲੀ ਕਰਨੀ ਏ ਮੈਨੂੰ ਲਗਦਾ।
ਹਾਂ, ਸਹੀ ਗੱਲ ਆ। ਚੈਂਡ ਚੂਸਤ ਤੇ ਕਾਫੀ ਹੈਗੀ ਹੈ, ਇਹਦੀ ਕੁੜੀ ਮੈਂ ਵੇਖੀ ਦੀ ਹੈ ਨਾ।
ਬਹੁਤ ਹੈ ਬਹੁਤ ਜ਼ਿਆਦਾ ਹੈ, ਦੋ ਨੰਬਰ ਤੇ ਬਹੁਤ ਜ਼ਿਆਦਾ ਬਹੁਤ, ਚੰਡ ਚੁਸ
ਹੂੰ ਹਾਂ, ਸਹੀ ਗੱਲ ਆ।
ਤੇ ਆਪ ਨੂੰ ਸਾਰੇ, ਕਰਜ਼ਾਵਾ ਬੰਦੇ, ਆ ਮੈਂ ਮਹਾਨ ਹਾਂ ਤੇ ਮੈਂ,
ਹੂੰ-ਹੂੰ, ਚਲੋ, ਠੀਕ ਚੰਗਾ ਫੇਰ ਮੈਂ ਕਰਦਾ ਹੈਂ। ਵਿੱਚੇ ਵਿੱਚੇ ਫੋਨ ਆਦੇ ਪਏ ਮੈਨੂੰ, ਕਿਉ,